ਕੱਲ ਪੈਣ
ਸਾਸਰੀ ਕਾਲ ਜੀ, ਹੋਰ ਕੀ ਹਾਲ-ਚਾਲ ਨੇ?
ਹਾਂਜੀ, ਠੀਕ ਆ ਪੈਣ ਜੀ‌ ਮੈਂ ਤੇ, ਤੁਸੀ ਸੁਨਾਓ ਘਰ, ਪਰਿਵਾਰ, ਬੱਚੇ ਸਭ ਠੀਕ-ਠਾਕ?
ਹਾਂ, ਸਭ ਵਦੀਆ। ਤੁਸੀ ਸੁਨਾਓ?
ਹਾਂਜੀ, ਸਭ ਵਦੀਆ ਪੈਣ ਜੀ, ਸਭ ਵਦੀਐ।
ਅੱਜ ਤੁਸੀ ਸਾਨੂੰ ਕਿਵੇਂ ਯਾਦ ਕੀਤਾ?
ਬਸ, ਪੈਣ ਜੀ ਮੈਂ ਨਾ ਤੁਆਨੂੰ ਐਈ ਪੁੱਛਨਾ ਸੀ ਗਾ, ਮੇਰੇ ਨਾ ਨਨਾਨ ਦੇ ਮੁੰਡੇ ਦਾ ਵਿਆਹ ਸੀ ਗਾ ਤੇ ਮੈਂ ਨਾ ਤੁਆਡਾ ਸਟੇਟਸ ਦੇਖਿਆ ਸੀ ਗਾ ਤੁਸੀ ਬੜੀ ਸੋਹਣੀ ਡਰੈਸ ਪਾਈ ਹੋਈ ਸੀ ਗੀ।
ਅੱਛਾ।
ਹਾਂਜੀ ਤੇ ਤੁਸੀਂ ਉਹ ਕਿੱਥੋਂ ਲਿੱਤੀ ਸੀ ਹਾਂਜੀ ਬੜੀ ਪਸੰਦ ਆਈ ਤੁਸੀਂ ਫਰੋਜੀ ਰੰਗ ਦੀ ਜਿਹੜੀ ਪਾਈ ਹੋਈ ਸੀ ਮੈਨੂੰ ਤੇ ਫਰੋਜੀ ਰੰਗ ਪੂਰੇ ਸ਼ਹਿਰ ਚ ਨੀ ਲਬਿਆ ਡਰੈਸ ਦਾ
ਅੱਛਾ।
ਹਾਂਜੀ।
ਮੇਰੇ ਕੋਲ ਤਾਂ ਫਿਰੋਜੀ ਦੋ-ਦੋ ਹੈਗੀਆ ਨੇ
ਅੱਛਾ ਜੀ ਦੋ ਦੋ ਹੈਗੀਆਂ ਜੇ ਤੇ ਕਿੱਥੋਂ ਕਿੱਥੋਂ ਲਿੱਤੀਆਂ ਤੁਸੀਂ ਉਹ ਅਲੱਗ ਅਲੱਗ ਡਰੈਸਾਂ ਭੈਣ ਜੀ।
ਇੱਕ ਤਾਂ ਮੈਂ ਅੰਬਾਲੇ ਤੋਂ ਲਿਆਈ ਸੀ ਅਤੇ ਇੱਕ ਚੰਡੀਗੜ੍ਹ ਲਿਆਈ ਸੀ।
ਅੱਛਾ ਜੀ ਚਲੋ ਵਧੀਆ ਵਰਾਇਟੀ ਮਿਲਦੀ ਹੈ ਮਤਲਬ ਅੰਬਾਲਿਓ ਵੀ ਤੇ ਚੰਡੀਗੜ੍ਹੋਂ ਵੀ।
ਹਾਂ ਮੇਰੀ ਵੀ ਭੈਣ ਦੀ ਕੁੜੀ ਦਾ ਵਿਆਹ ਸੀ ਨਾ, ਤਾਂ ਕਰਕੇ ਲੈ ਲੈ ਕੇ ਆਈ ਸੀ।
ਅੱਛਾ ਜੀ ਇਹ ਤੇ ਬੜੀ ਵਧੀਆ ਗੱਲ ਏ ਤੁਹਾਨੂੰ ਡਰੈਸਾਂ ਉੱਥੋਂ ਮਿਲ ਗਈਆਂ ਭੈਣ ਜੀ ਮੈਂ ਤੇ ਪੰਜਾਬ ਇਚ ਰਹਿੰਦੀ ਹਾਂ ਪੰਜਾਬ ਵਿੱਚ ਤੁਹਾਨੂੰ ਪਤਾ ਸਾਰੇ ਪੰਜਾਬੀ ਸੂਟ ਮਿਲਦੇ ਨੇ। ਪਟਿਆਲਾ ਸੂਟ ਲੈ ਲੋ, ਫਰਸ਼ੀ ਸਲਵਾਰ ਲੈ ਲੋ, ਫੁਲਕਾਰੀ ਵਾਲੇ ਦੁਪੱਟੇ ਲੈ ਲੋ।
ਐ ਤੇ ਹੈ ਹੀ ਏ।
ਕਰਕੇ ਨਾ ਪੰਜਾਬ ਵਿੱਚ ਮੈਨ ਇਹ ਸਭ ਮਿਲਦਾ ਰਹਿੰਦਾ ਮੈਨੂੰ ਨਾ ਐਵੇਂ ਜਿਹੀ ਡਰੈਸਾਂ ਨੀ ਮਿਲਦੀਆਂ। ਕਿ ਜਿਹੜੀ ਅੱਜ ਕੱਲ੍ਹ ਰੇਡੀਮੇਡ ਸਾੜੀਆਂ ਆਉਂਦੀਆਂ ਨੇ ਜਾਂ ਲਹਿੰਗੇ ਹੁੰਦੇ ਨੇ। ਇਹ ਸਭ ਸਾਡੇ ਇਥੇ ਨੀ ਮਿਲਦੀਆਂ।
ਕੋਈ ਨਹੀਂ ਤੁਸੀਂ ਇੱਕ ਚੱਕਰ ਅੰਬਾਲਾ ਲਾ ਆਓ ਉੱਥੇ ਤਾਂ ਬੜੀ ਵਰਾਇਟੀ ਹੈਗੀ ਹੈ।
ਅੱਛਾ ਜੀ ਠੀਕ ਹੈ ਫੇਰ ਭੈਣ ਜੀ ਤੁਸੀਂ ਮੈਂ ਨਾ ਵਧੀਆ ਰਾਏ ਦਿੱਤੀ ਹੈ ਮੈਂ ਨਾ ਏਦਾਂ ਹੀ ਕਰਾਂਗੀ। ਤੇ ਮੈਂ ਅੰਬਾਲੇ ਜਾਵਾਂਗੀ ਉੱਥੇ ਮੈਨੂੰ ਦੁਕਾਨ ਦਾ ਨਾ ਤੁਸੀ
ਰਮਨ ਸਾੜੀਜ਼ ਏ ਬੜੀਆਂ ਸਾਰੀਆਂ ਦੁਕਾਨਾਂ ਨੇ ਸਾਰੀਆਂ ਕੱਠੀਆਂ ਹੀ ਨੇ ਇੱਕ ਲੈਨ ਚ।
ਅੱਛਾ ਚਲੋ ਠੀਕ ਹੈ ਤੁਸੀਂ ਨਾ ਮੈਨੂੰ ਇੱਕ ਵਾਰ ਨਾ ਉਹਦਾ ਲਿੰਕ ਸ਼ੇਅਰ ਕਰ ਦੇਨਾ। ਲੋਕੇਸ਼ਨ ਦਾ, ਤੇ ਮੈਂ ਨਾ ਸਿੱਧਾ ਫੇਰ ਪਹੁੰਚ ਜਾਵਾਂਗੀ ਦੇ ਖੋ ਤੁਹਾਡੇ ਸਾਮਣੇ ਕਿੰਨੇ ਫਾਇਦੇ ਹੋ ਗਏ ਨਾ ਅੱਜ ਕੱਲ ਬੰਦਾ ਵਟਸਐਪ ਤੇ ਲੋਸ਼ਨ ਸ਼ੇਅਰ ਕਰ ਦਿੰਦਾ। ਲਿੰਕ ਸ਼ੇਅਰ ਕਰ ਦਿੰਦਾ। ਹਾਂਜੀ ਪਰ ਤੁਸੀਂ ਮੈਨੂੰ ਵਟਸਐਪ ਤੇ ਸ਼ੇਅਰ ਕਰ ਦੇਨਾ। ਤੇ ਮੈਂ ਫੇਰ ਉੱਥੇ ਜਾ ਕੇ ਪਹੁੰਚ ਜਾਂਗੀ, ਭੈਣਜੀ ਮੈਂ ਉੱਥੇ ਤੁਹਾਨੂੰ ਵੀਡੀਓ ਕਾਲ ਕਰਕੇ ਪਸੰਦ ਕਰਾਵਾ ਤੁ ਇਕ ਰਾਏ ਮਿਲ ਜਾਂਦੀ ਹੈ ਨਾ ਤੁਸੀਂ ਮੇਰੇ ਨਾਲ ਚਲੋ ਠੀਕ ਹੈ ਤੁਸੀਂ ਨਾ ਮੈਨੂੰ ਨਾ ਨਾਲ ਰਾਏ ਦੇ ਦੇਣਾ ਕਈ ਵਾਰ ਕੱਲੇ ਬੰਦੇ ਨੂੰ ਸਮਝ ਨੀ ਪੈਂਦੀ ਨਾ ਵੀ ਅਸੀਂ ਕਿਹੜੀ ਡਰੈਸ ਲਈਏ ਕਿਹੜੀ ਨ ਲਈ ਏ ਇਸ ਕਰਕੇ ਨਾ ਮੈਂ ਤੁਹਾਨੂੰ ਉ
ਲਵੋਗੇ ਨਾ ਅਤੇ ਉੱਥੇ ਇੱਕ ਬੰਦਾ ਹੈਗਾ ਮੇਰਾ ਜਾਣਕਾਰ। ਅਗਰ ਉਹਦੇ ਨਾਲ ਮੇਰਾ ਗੱਲ ਕਰਾਓਗੇ ਨਾ ਤਾਂ ਤੁਹਾਨੂੰ ਥੋੜ੍ਹਾ ਡਿਸਕਾਊਂਟ ਵੀ ਮਿਲ ਜੇਗਾ।
ਅੱਛਾ ਭੈਣ ਜੀ ਐ ਤੇ ਤੁਸੀਂ ਮੈਨੂੰ ਬੜੀ ਵਧੀਆ ਗੱਲ ਕੀਤੀ ਮੇਰੇ ਕੋਲ ਨਾ ਪੈਸੇ ਹੀ ਬਜਟ ਬੜਾ ਘੱਟ ਸੀਗਾ। ਕਿਉਂਕਿ ਮੇਰੇ ਨਨਾਨ ਦੇ ਮੁੰਡੇ ਦਾ ਵਿਆਹ ਸੀਗਾ ਤੁਹਾਨੂੰ ਪਤਾ ਚਾਰ-ਚਾਰ ਪੰਜ ਪੰਜ ਫੰਕਸ਼ਨ ਹੁੰਦੇ ਨਾ ਅੱਜ ਕੱਲ੍ਹ ਤੇ ਨੀਰੀਆਂ ਡਰੈਸਾਂ ਚਾਹੀਦੀਆਂ ਬੜੀਆਂ। ਬੜੀਆਂ ਡਰੈਸਾਂ ਚਾਹੀਦੀਆ ਹੁੰਦੀਆ ਚੱਲ ਦੋ ਚਾਰ ਡਰੈਸਾਂ ਕਰੋ ਕੱਢ ਲਾਂਗੀ ਕੋਈ ਅੱਗੇ ਪਿੱਛੇ ਪਾਣ ਆਸਤੇ। ਪਰ ਮੇਨ ਜਿਹੜੇ ਰਾਤ ਦੇ ਫੰਕਸ਼ਨ ਹੈਗੇ। ਉਹਨਾ ਆਸਤੇ ਤੇ ਮੈਨੂੰ ਸਾਰੀਆਂ ਨਵੀਆਂ ਲੈਣੀਆਂ ਪੈਂਦੀਆਂ।
ਪਰ ਅਗਲੀਆਂ ਪਿਛਲੀਆਂ ਵੀ ਘਰ ਦੇ ਮੇਨ ਫੰਕਸ਼ਨ ਹੋਣ ਨਾ ਪਾਣ ਦਾ ਦਿਲ ਨੀ ਕਰਦਾ।
ਹਾਂ ਇਹ ਤੇ ਤੁਸੀ ਬਿਲਕੁਲ ਸਹੀ ਕਹਿ ਰਹੇ ਹੋ ਭੈਣ ਜੀ। ਪਰ ਕੀ ਕਰਾਂ ਭੈਣ ਜੀ ਘਰ ਦਾ ਬਜਟ ਹਿਲ ਜਾਦਾ ਫਿਰ। ਕੀ ਕਰੀਏ ਸਾਰੀ ਮੇਰੇ ਹਸਬੈਂਡ ਦੀ ਸੈਲਰੀ ਮੈਂ ਦੇ ਕੱਪੜਿਆਂ ਚ ਪੱਟਦੇ ਆ ਫੇਰ ਆਪੇ ਤੁਹਾਨੂੰ ਪਤਾ ਘਰ ਵੀ ਲੜਾਈ ਪੈ ਜਾਂਦੀ ਹੈ।
ਉਹ ਗੱਲ ਤਾਂ ਸਹੀ ਹੈ ਤੁਹਾਡੀ ਪਰ ਤੁਸੀਂ ਕੁਝ ਆਪ ਵੀ ਜੋੜੇ ਹੋਣੇ ਖਰਚੋ ਹੁਣ ਕੱਢੋ ਬਾਰ।
ਬਸ ਇਹੀ ਗੱਲ ਨਾ ਜਿਹੜੇ ਚੋੜ ਜੋੜੇ ਹੁੰਦੇ ਨੇ ਪੈਸੇ ਉਹ ਫੇਰ ਬੱਚਿਆ ਦੇ ਐਡਮਿਸ਼ਨਾ ਤੇ ਉਹਨ ਤੁਹਾਨੂੰ ਪਤਾ ਨਵੇਂ ਸਾਲ ਚੜ ਗਏ ਨੇ ਬੱਚਿਆਂ ਦੇ ਐਡਮਿਸ਼ਨ ਹੋਣੇ ਨੇ। ਉਸ ਆਸੇ ਪਾਸੇ ਕਢਾਂਗੀ ਨਾਲ ਕੁਝ ਨਾ ਕੁਛ ਤੇ ਲਵਾਂਗੀ ਭੈਣ ਜੀ ਏ ਤੇ ਬੰਦਾ ਪੂਰਾ ਸਿਸਟਮ ਬਣਾ ਕੇ ਚਲਦਾ ਕਿ ਮੇਰੇ ਕੋਲ ਅਗਰ ਪੰਜਾਹ ਹਜ਼ਾਰ ਰੁਪਏ ਨੇ ਤੇ ਮੈ ਵੀਹ ਹਜ਼ਾਰ ਬੱਚਿਆਂ ਦੀ ਫੀਸਾਂ ਦੇਣੀਆਂ ਨੇ ਦਸ ਹਜ਼ਾਰ ਦਾ ਘਰ ਰਾਸ਼ਨ ਪਾਵਾਗੀ ਤੇ ਦਸ ਹਜ਼ਾਰ ਤੇ ਕੱਪੜੇ ਲਵਾਗੀ ਆਪਣੇ ਤੇ ਕੋਈ ਪੰਜ-ਪੰਜ ਹਜ਼ਾਰ ਦੇ ਬੱਚਿਆਂ ਦੇ ਵੀ ਲੈ ਕੇ ਦਿਆਂਗੀ ਚਾਹੇ ਨੋਰਮਲ
ਪੰਜ ਹਜ਼ਾਰ ਦਾ ਤਾਂ ਕੁਝ ਵੀ ਨੀ ਆਦਾ ਜੇ।
ਭਾਜੀ ਕੀ ਕਰਾਂ ਫੇਰ ਮੈਂ ਆਪਣੀ ਰੇਣ ਦੇ ਹਿਸਾਬ ਨਾਲ ਹੀ ਲਵਾਂਗੀ ਮੈ ਕੋਈ ਹੁਣ
ਘਰ ਦਾ ਵਿਆਹ ਹੋਵੇ ਤੇ ਦਿਨ ਇਚ ਤੇ ਤਿਨ ਵਾਰ ਤਾਂ ਕੱਪੜੇ ਬਦਲਣੇ ਪੈਦੇ ਨੇ।
ਇਹ ਤੇ ਤੁਸੀ ਸਹੀ ਕਹਿ ਰਹੇ ਹੋ ਭੈਣ ਜੀ ਕੁਝ ਪਿਛ ਨਵੇ ਹੋਰ ਘਰ ਪਏ ਨਾ ਜਿਹੜੇ ਕਿ ਇਕ ਵਾਰ ਪਾਏ ਉਹਨੂੰ ਪਤਾ ਕੀ ਮੈਂ ਨਾ ਆਪਣੇ ਸੂਟ ਪੇਕੇਆ ਦੇ ਵਿਆਹ ਤੇ ਪਾ ਲਏ ਸੀ ਉਹ ਮੇਰੀ ਮਾਸੀ ਦੀ ਕੁੜੀ ਦਾ ਵਿਆਹ ਸੀ ਮੈਂ ਉਥੇ ਪਾ ਲਏ ਸੀਗੇ ਤੇ ਮੇਰੇ ਸਹੁਰੇ ਵਾਲਿਆਂ ਨੇ ਨਾ ਉਹ ਕੱੜ ਕੱਪੜੇ ਕੋਈ ਵੇਖੇ-
ਅਛਾ ਅਤੇ ਉਹਨੂੰ ਉਦੋਂ ਉਹਨਾਂ ਨੂੰ ਨਹੀ ਬੁਲਾਇਆ ਸੀ ਤੁਸੀ
ਨਾ ਨਾ ਉਹਨਾਂ ਨੂੰ ਇਨੀ ਦੂਰ ਤਕ ਨਹੀ ਹੋ ਗਏ ਸੀ। ਉਹਨਾਂ ਨੇ ਨਾ ਸਿੰਪਲ ਜਿਹਾ ਵਿਆਹ ਕੀਤਾ ਸੀ। ਤੇ ਉਹਨਾ ਨੇ ਨਹੀ ਬੁਲਾਇਆ ਇਧਰੋ ਸੁਹਰਿਆਂ ਨੂੰ ਮੇਰੇ ਸਾਰਿਆਂ ਨੂੰ ਸਿਰਫ਼ ਮੇਰੇ ਘਰੋ ਸਿਰਫ਼ ਘਰੋ ਮੇਰੇ ਗਏ ਸੀਗੇ ਬਸ ਮੇਰੇ ਸੱਸ ਸੁਹਰਾ ਤੇ ਮੈ ਤੇ ਬਸ ਮੇਰਾ ਹਸਬੈਂਡ ਅਸੀ ਕਲੇ ਹੀ ਹੈਗੇ ਹ ਮੇਰਾ ਕੋਈ ਦਰਾਣੀ- ਜਠਾਣੀ ਤੇ ਹੈ ਨੀ ਮੇਰੇ ਨਨਾਣਾ ਹੈ ਹੈਗੀਆਂ ਬਸ ਚਾਰ ਨਨਾਣਾਾ ਹੈਗੀਆਂ ਨੇ ਬਸ ਉਥੋਂ ਤਕ ਉਹ ਨਹੀ ਪਹੁੰਚੇ ਤੇ ਬਸ- ਹਾਂ ਬਸ ਤੇ ਉਥੋਂ ਤਕ ਪਹੁੰਚੇ ਨੀ ਪਰ ਫਿਰ ਉਹ ਕਹਿਦੇ ਕਿ ਇਕ ਨੂੰ ਬੁਲਾਈਏ ਫਿਰ ਸਾਰਿਆਂ ਨੂੰ ਬੁਲਾਈਏ। ਇਸ ਕਰਕੇ ਨਾ ਮੇਰੇ- ਉਹ ਨਨਾਣਾ ਨੇ ਮੇਰੀ ਡਰੈਸ ਕੋਈ ਨੀ ਵੇਖੀ ਜੇ ਨਾ ਹੀ ਮੈਂ ਸਟੇਟਸ ਲਾਇਆ ਜੇ- ਮੈ ਕਿਹਾ ਮੈ ਬਚਾ ਕੇ ਰੱਖ ਲਾ ਸਟੇਟਸ ਨਾ ਲਾਵਾਂ ਤੇ ਮੈਨੂੰ ਅਗਲੇ ਵਿਆਵਾਂ ਤੇ ਕੰਮ ਆ ਜੇਗੀ ਡਰੈਸ ਤੇ ਉਹ ਮੇਰੇ ਕੋਲ ਤਿਨ ਚਾਰ ਡਰੈਸਾਂ ਪਈਆਂ ਜੇ ਤੇ ਉਹ ਮੈ ਪਾ ਲਾਂਗੀ ਅਗੇ ਪਿਛੇ ਤੇ ਕੁਝ ਲੈ ਲਵਾਂਗੀ ਜਿਹੜੀ ਮੈਂ ਆਪੇ ਹਿਸਾਬ ਲਾ ਲਾਂਗੀ ਨਾ। ਕਿਨੀ ਡਰੈਸਾਂ ਮੈਨੂੰ ਚਾਹੀਦੀਆਂ ਤੇ ਕਿਨੇ ਮੈ ਲੈਣੀਆਂ ਨੇ।
ਇਕ ਅਧੀ ਫਾਲਤੂ ਹੀ ਰੱਖਣਾ ਕੋਈ ਪਤਾ ਨਹੀ ਲੱਗਦਾ ਜੇ
ਤੇ ਤੁਸੀ ਸਹੀ ਕਹਿ ਰਹੇ ਹੋ ਭੈਣ ਜੀ ਬਿਲਕੁਲ ਇਕ ਅਧੀ ਫਾਲਤੂ ਹੀ ਰੱਖਾਂਗੀ। ਅਹ ਬਾਕੀ
ਫੰਕਸ਼ਨ ਰਖ ਬੈਠਦੇ ਨੇ ਅਜ ਕਲ
ਇਹ ਤੇ ਤੁਸੀ ਸਹੀ ਕਹਿ ਰਹੇ ਹੋ ਭੈਣ ਜੀ ਫੰਕਸ਼ਨ ਤੇ ਬੜੇ ਕੁਛ ਪੁਛੋ ਨਾ ਫੰਕਸ਼ਨ ਹਲਦੀ ਦਾ ਮਹਿਦੀ ਦਾ ਜਾਗੋ ਦਾ ਤੇ ਉਸ ਤੋਂ ਬਾਅਦ- ਉਹ ਅਜ ਕਲ ਟੂ ਬੀ ਬਰਾਈਡ ਫੰਕਸ਼ਨ ਵੀ ਨਵਾ ਆਇਆ ਜੇ
ਹਾਂ ਪਤਾ ਨਹੀ ਕੀ ਕੀ ਰਖੀ ਬੈਠ
ਉਹੀ ਉਹ ਤੇ ਗੱਲ ਏ ਨਾ ਜੇ ਕੁੜੀ ਦਾ ਵਿਆਹ ਹੋਏ ਤੇ ਤੂੰ ਵੀ ਬਰਾਈਡ ਹ ਜੇ ਮੁੰਡੇ ਦਾ ਵਿਆਹ ਹੋਵੇ ਤੇ ਉਹ ਕੋਕਟੇਲ ਪਾਰਟੀ ਰਖੀ ਬੈਠੇ ਹੁੰਦੇ ਜੇ ਸਾਰੇ ਮੁੰਡਿਆਂ ਦੇ ਯਾਰਾਂ ਦੋਸਤ ਤੁਹਾਨੂੰ ਬੁਲਾ ਕੇ ਨਾ ਨੱਚਦੇ ਟੱਪਦੇ ਨੇ ਤੇ ਖਾਂਦੇ ਪੀਦੇ ਨੇ ਸਾਰੇ- ਬਸ ਇਹੀ ਗੱਲ ਹੈ ਨਾ ਭੈਣ ਜੀ- ਬਸ ਹੁਣ ਆਪਣਾ ਵੀ ਤੇ ਘਰ ਵੇਖ ਕੇ ਚਲਣਾ ਨਾ ਆਪਣੇ ਘਰ ਵੀ ਤੇ ਲੜਾਈ ਨੀ ਪਾਣੀ ਨਾ ਤੇ ਇਸ ਕਰਕੇ ਸੋਚ ਸਮਝ ਕੇ ਲੈ ਲਾਂਗੀ ਜਿਨੇ ਕੱਪੜੇ ਮੇਰੇ ਕੰਮ ਚਲਦਾ ਆ ਲੈ ਲਾਂਗੇ ਬਾਕੀ ਜ਼ਰੂਰੀ ਹੋਇਆ ਤੁਹਾਨੂੰ ਪਤਾ ਫੇਰ ਤੇ ਬੰਦਾ ਰੁਕ ਪਤਾ ਨੀ ਜਨਾਨੀਆਂ ਦਾ ਤੇ ਵੈਸੇ ਹੀ ਹਰ ਵੇਲੇ ਕੱਪੜੇ ਲੈਣ ਤੇ ਦਿਲ ਕਰਦਾ ਕੋਈ ਫੰਕਸ਼ਨ ਹੋਵੇ ਇਥ ਜਾਏ ਨਾ ਹੋਵੇ
ਸਹੀ ਗੱਲ ਹੈ। ਸਹੀ-
ਤੇ ਇਸ ਕਰਕੇ ਮੈ ਜਿਨੇ ਜ਼ਰੂਰੀ ਹੋਏ ਉਹ ਤੇ ਲਵਾਂਗੇ ਹੀ ਲਵਾਂਗੀ ਬਾਕੀ ਕਹਿੰਦੀ ਤੇ ਪਈ ਆਂ ਤੁਹਾਨੂੰ ਬਾਕੀ ਕਸਮ ਨੀ ਲੈਦੀ ਕੀ ਪਤਾ ਫਾਲਤੂ ਹੀ ਲੈ ਲਵਾ
ਲੈਣੇ ਹੀ ਪੈਣੇ ਜੀ-
ਇਸੀ ਕਰਕੇ ਨਾ- ਤੇ ਤੇ ਭੈਣ ਜੀ ਇਹ ਦਸੋ ਤੁਹਾਡਾ- ਤੁਹਾਡਾ ਹੇਅਰ ਸਟਾਈਲ ਵੀ ਬੜਾ ਸੋਹਣਾ ਹੈਗਾ ਸੀ ਤੁਸੀ ਗੂਗਲ ਤੋਂ ਕਢ ਕੇ ਵੇਖ ਰਖਿਆ ਸੀ ਉਹ ਵਾਲਾ ਹੇਅਰ ਸਟਾਈਲ
ਆਹ ਮੈਂ ਉਹਦਾ ਸਕਰੀਨ ਸ਼ੋਟ ਲੈ ਲਤਾ ਸੀ। ਪਸੰਦ ਕਰਕੇ ਨਾ ਤੇ' ਫੇਰ ਉਸ ਤੋਂ ਬਾਅਦ ਜਿਸ ਦਿਨ ਫੰਕਸ਼ਨ ਹੈਗਾ ਸੀ। ਸੈਲੂਨ 'ਤੇ ਗਈ ਉਹਨਾਂ ਨੂੰ ਮੈਂ ਕਿਹਾ ਹੈ। ਬਣਾ ਦਿਓ ਉਹ ਸੇਮ ਵੀਡੀਓ ਵਿਖਾਈ ਅਤੇ ਉਹ ਉਵੇਂ-ਉਵੇਂ ਬਣਾਉਂਦੇ ਰਹੇ
ਅੱਛਾ ਜੀ ਬੜੇ ਵਧੀਆ ਤੁਹਾਡੇ ਸਲੂਨ ਵਾਲੇ ਸੀ। ਕਈ ਤੇ ਸਲੂਨ ਵਾਲੇ ਨਕਲ ਮਾਰ ਕੇ ਵੀ ਨੀ ਕਰ ਸਕਦੇ ਕੁਝ ਚਲੋ ਉਹਨਾਂ ਨੇ ਵੇਖ ਕੇ ਤੁਹਾਨੂੰ ਬਣਾ ਤੇ ਦਿੱਤਾ ਐਡਾ ਸੋਹਣਾ
ਹਾਂ ਇੰਨਾ ਵਧੀਆ ਸਲੂਨ ਹੈਗਾ ਕੋਈ ਕਹਿਣ ਦੀ ਗੱਲ ਨਹੀਂ
ਚਲੋ ਹੇਅਰ ਅਸੈਸਰੀ ਉਹ ਆਪਣੀ ਲਾਉਦੇ ਨੇ ਕਿ ਘਰੋਂ ਲੈ ਕੇ ਜਾਣੀ ਪੈਂਦੀ ਭੈਣ ਜੀ
ਨਹੀਂ ਜੇ ਤੁਸੀਂ ਆਪਣੀ ਪਸੰਦ ਹੀ ਲੈ ਜਾਓ ਤਾਂ ਜ਼ਿਆਦਾ ਵਧੀਆ ਵੇ
ਆ ਇਹ ਤੇ ਗੱਲ ਤੁਸੀਂ ਸਹੀ ਕਹਿ ਰਹੇ ਹੋ ਆਪਣੀ ਪਸੰਦ ਦੀ ਲੈ ਜਾਂਗੇ ਲਹਿੰਗੇ ਦੇ ਨਾਲ ਮੈਚ ਕਰਕੇ ਲੈ ਜਾਂਗੇ। ਹਾਂ ਇਹ ਤੇ ਸਹੀ ਕਹਿ ਰਹੇ ਹੋ। ਹਾਂਜੀ ਭੈਣਜੀ ਏਦਾਂ ਹੀ ਕਰਾਂਗੀ ਮੈਂ ਵੀ ਨਾ ਫੇਰ ਹੁਣ ਦੇਖਲਓ ਇਹ ਨਵਾਂ ਖਰਚਾ ਆ ਗਿਆ ਨਾ ਫੇਰ ਅਸੈਸਰੀ ਦਾ ਵੀ' ਬੱਸ ਤੇ ਇਹੀ ਤੇ ਗੱਲ ਇਹ ਨਾ ਸਾਰਾ ਕੁੱਛ ਸੋਚ ਕੇ ਉਹੀ ਤੇ ਗੱਲ ਏਹ ਜੇ ਸ ਲਹਿੰਗੇ ਸਿਲਵਰ ਹੋਣ ਤੇ ਸਿਲਵਰ ਚੱਪਲਾਂ ਚਾਹੀਦੀਆਂ ਜੇ ਤੇ ਗੋਲਡਨ ਹੋਣ ਤੇ ਗੋਲਡਨ ਚੱਪਲਾਂ ਚਾਹੀਦੀਆਂ ਐਵੇਂ ਤੇ ਉਹ ਪਿਛਲੇ ਵਿਆਹ ਤੇ ਮੈਂ ਗੋਲਡਨ ਵੀ ਲਿੱਤੀ ਸੀ। ਜ ਤੇ ਸਿਲਵਰ ਵੀ ਲਿੱਤੀ ਸੀ। ਉਹ ਦੋਨੋ ਚੱਲ ਜਾਣਗੇ ਮੈਨੂੰ ਲੱਗੀਆਂ ਪਈਆਂ ਤੇ ਵੈਸਟਰਨ ਡਰੈਸਾਂ ਜਦੋਂ ਮੈਂ ਸਵੇਰੇ ਪਾ ਕੇ ਜਾਵਾਂਗੀ। ਮੇਰੇ ਕੋਲ ਨਾ ਬਹਿਲੀ ਕੋਈ ਨੀ ਹੈਗੀ। ਵੈਸਟਰਨ ਡਰੈਸ ਨਾਲ ਪਾਉਣ ਵਾਸਤੇ ਉਹ ਲੈਣੀ ਪੈਣੀ ਹੈ ਮੈਨੂੰ ਹਾਂ ਇਹੀ ਕਰਾਂਗੀ ਨਾ ਹੁਣ ਪਹਿਲੀ ਪਹਿਲੀ ਹੁਣ ਗਰਮੀਆਂ ਦਾ ਮੌਸਮ ਏ ਤੇ ਬਅਲੀ ਦੀ ਬਾਜ਼ਾਰ ਵਰਾਇਟੀ ਕੋਈ ਨੀ ਚਲਦੀ ਤੇ ਚਲਦੀ ਵਰਾਇਟੀ ਕੋਈ ਨੀ ਮਿਲਦੀ ਵੀ ਜੇ ਭੈਣ ਜੀ ਬਜ਼ਾਰੋਂ ਮੈਂ ਪਹਿਲੇ ਵੀ ਪਿੱਛੇ ਵੀ ਹੋ ਕੇ ਆਈ ਆ। ਹਾਂ ਮੇਰੇ ਨਾ ਮੇਰੇ ਨਾ ਮ' ਭਤੀਜੇ ਦਾ ਜਨਮ ਦਿਨ ਸੀ। ਤੇ ਮੈਂ ਵੈਸਟਰਨ ਡਰੈਸ ਪਾਣੀ ਸੀ। ਤੇ' ਮੈਂ ਕਿਹਾ ਜਰਾ ਮੈਂ ਬਾਜ਼ਾਰ ਵਿੱਚ ਜਾ ਕੇ ਨਾ ਬੈਲ ਹੀ ਲੈ ਕੇ ਆਵਾਂ ਤੇ ਮੈਂ ਗਈ ਬਾਜ਼ਾਰ ਤੇ ਮੈਂ ਸਾਰਾ ਸ਼ਹਿਰ ਘੁੰਮ ਆਈ ਮੈਨੂੰ ਕਿੱਥੋਂ ਬੈਕ ਓਪਨ ਵਾਲੀ ਬੈਲੀ ਨੀ ਮਿਲੀ ਕਿਉਂਕਿ ਦੂਜੀ ਬੈਲੀ ਲਵਾਂ ਭੈਣਜੀ' ਉਹ ਨਾ ਮੇਰੇ ਨਾਲ ਪੈਰ ਦੇ ਪਿੱਛੇ ਇੰਨੀ ਤੇਜ ਲੱਗ ਜਾਂਦੀ ਜ ਨਾ ਤੇ' ਫੇਰ ਮੈਨੂੰ ਉੱਥੇ ਬੈਂਡੇਡ ਲਾ ਕੇ ਰੱਖਣਾ ਪਾਂਦਾ ਇੰਨ- ਇਨੇ ਦਿਨ
ਹਾਂ' ਇਹ ਤੇ ਕੰਮ ਹੈ ਵੇ ਜੇ ਤੁਸੀਂ ਅਚਾਨਕ ਚਲੇ ਗਏ ਓ ਤੁਹਨੂ ਮਿਲ ਜਾਵੇ ਤਾਂ ਤੁਸੀਂ ਟਾਈਮ ਲੈ ਲਵੋ ਜਿਸ ਸਪੈਸ਼ਲ ਲੈਣ ਜਾਓਗੇ ਨਾ ਫੇਰ ਨ ਕਦੀ ਮਿਲੇਗੀ।
ਹਾਂ ਇਹ ਤੇ ਤੁਸੀਂ ਭੈਣ ਜੀ ਸਹੀ ਕਹਿ ਰਹੇ ਓ ਸਪੈਸ਼ਲ ਨੀ ਮਿਲੇ ਗ ਸਰਦੀਆਂ ਦੀ ਔਫ ਲੱਗੇਗੀ ਨਾ ਜਦੋਂ ਬੈਲੀਆਂ ਦੀ ਤਾਂ ਮੈਂ ਵੇਖਣਾ ਦੋ, ਚਾਰ ਜੋੜੇ ਇਕੱਠੇ ਕਰਕੇ ਰੱਖ ਲੈਂਦੀ ਤੇ ਫੇਰ ਮੈਂ ਬਣਾ ਲਾਂਗੀ ਆਪਣੀਆਂ ਵੈਸਟਰਨ ਚੱਪਲਾਂ ਨਹੀਂ ਤੇ ਐਵੇਂ ਤੇ ਮਿਲਦੀ ਕੋਈ ਨੀ ਬਿਲਕੁਲ ਨੀ ਮਿਲ਼ਦੀ ਕੱਲ ਪਰਸੋਂ ਵੀ ਮੇਰੀ ਕੁੜੀ ਕਹਿੰਦੀ ਮੈਨੂੰ ਮੈਨੂੰ ਚੱਪਲ ਲੈ ਦਿਓ ਤੇ' ਮੈਂ ਉਹਦੇ ਨਾਲ ਇੰਨੇ ਵਧੀਆ-ਵਧੀਆ ਸ਼ੋਰੂਮ ਹੋ ਕੇ ਆਈ ਇੱਕ ਸਾਡੇ ਇੱਥੇ ਇੰਚ ਪਾਈਵ ਹੈਗਾ ਜੇ ਉੱਥੇ ਹੋ ਕੇ ਆਈ ਤੇ ਫੇਰ ਉਸ ਤੋਂ ਬਾਅਦ ਮੈਂ ਮੋਚੀ ਚ ਹੋ ਕੇ ਆਈ ਭੈਣਜੀ ਉੱਥੇ ਤਿੰਨ-ਤਿੰਨ ਹਜ਼ਾਰ ਤੋਂ ਤੇ' ਇਦੀ ਚੱਪਲਾਂ ਹੈਗੀਆਂ ਸੀ ਜੇ ਤੇ'ਉਹ ਵੀ ਸਿੰਪਲ ਜਿਆਂ ਕੁਛ ਪਸੰਦ ਨਹੀਂ ਆਇਆ ਮੈਂਦੇ
ਟਾਈਮ 'ਤੇ ਤਾਂ ਤੁਹਾਨੂੰ ਕਦੇ ਵੀ ਕੁਝ ਨਹੀਂ ਮਿਲੇਗਾ।
ਉਹੀ ਤੇ ਗੱਲ ਏ ਹੁਣ ਮੈਂ ਵੇਖ ਤੇ ਆਈ ਹਾਂ ਬਾਜ਼ਾਰ ਜਾ ਕੇ ਪਰ ਮੈਨੂੰ ਕੁੱਛ ਪ ਪਸੰਦ ਨੀ ਆਇਆ ਫੇਰ ਮੈਂ ਉਹ ਹੀ ਵੇਖਾਂਗੀ ਉਹਓ ਫਿਫਟੀ ਪਰਸੈਂਟ ਔਫ ਲਾ ਛੱਡਦੇ ਜੇ ਫੇਰ ਹਜ਼ਾਰ ਪੰਦਰਾਂ ਸੌ ਦੀ ਚੱਪਲ ਆ ਜਾਏਗੀ ਤੇ ਤੇ ਬਸ ਫੇਰ ਮੈਂ ਚੱਪਲ ਬਣਾ ਲਾਂਗੀ। ਤ ਈਓ ਸੋਚ ਰਹੀਹਾ ਤੁਹਾਨੂੰ ਪਤਾ ਅੱਜ ਕੱਲ੍ਹ ਬੰਦਾ ਫੈਸ਼ਨ- ਫੈਸ਼ਨ ਰਹਿ ਗਿਆ ਜੇ ਕੁਛ
ਜਾਏਗਾ 'ਤੇ ਵਿਆਹ ਪਹਿਲੇ ਵ ਫਿਰ ਕੀ ਕਰੋਗੇ
'ਤੇ ਵਿਆਹ ਫਿਰ ਨਾ ਮੈਂ ਹੀ ਸੋਚ ਰਹੀ ਆ ਮੇਰੀ ਨਾ ਨਨਾਨ ਦੇ ਪਿੱਛੇ ਬੜੀ ਸੋਹਣੀ ਬੈਲੀ ਲਿਤੀ ਸੀ ਜ ਮੰਗ ਵੇਖਾਂਗੀ ਜੇ ਦੇਂਦੀ ਤੇ ਦੇ ਦਿੱਤੀ ਮੈਨੂੰ
ਉਸੀ ਨਨਾਨ ਦੇ ਮੁੰਡੇ ਦਾ ਵਿਆਹ ਤੇ ਉਹਦੀ ਚੱਪਲ ਮੰਗ ਲੋੋਗੇ। ਚਾਰ ਨਨਾਨ ਨੇ ਅੱਛਾ ਅੱਛਾ ਅੱਛਾ ਚਾਰ ਨੇ ਆ ਦੱਸ।
ਨਾ ਮੇਰੀਆਂ ਤੁਹਾਂਨੂੰ ਦੱਸਿਆ ਤੇ ਵੇ ਮੈਂ ਤੇ ਫੇਰ ਉਹ ਨਾ ਦੂਜੀਲੀ ਦਾ ਹੈਗਾ ਜੇ ਤੇ ਦੂਜੀ ਅਲੀ ਕੋਲ ਕਹਿ ਦਾਂਗੀ ਵੀ ਤੂੰ ਦੂਜੀ ਉਹਦੇ ਕੋਲ ਬਥੇਰੀਆਂ ਹੈਗੀਆਂ ਜੇ ਉਹਨਾਂ ਵੇਂਸਟ ਉਹਨੂੰ ਬੈਲੀਆਂ ਦਾ ਸ਼ੌਂਕ ਉਹਨੂੰ ਲੱਗਦੀ ਵੀ ਕੋਈ ਨੀ ਜੀ ਉਹਦੇ ਪੈਰਾਂ ਨੂੰ ਤੇ ਉਹਨੂੰ ਬੈਲੀਆਂ ਦਾ ਸ਼ੌਕ ਤੇ ਬਸ ਮੈਂ ਕਿਹਾ ਕਿ ਮੈਂ ਨਾ ਉਹਦੇ ਕੋਲ ਮੰਗ ਵੇਖਾਂਗੀ ਜੇ ਨਾ ਮਿਲੀ ਤੇ ਵੈਸੇ ਤਾਂ ਢੁਡਾਂਗੀ ਕੋਸ਼ਿਸ਼ ਕਰਾਂਗੀ। ਕਿਉਂਕਿ ਤੁਹਾਨੂੰ ਪਤਾ ਤਾਂ ਅੱਜ ਕੱਲ ਵਿਆਹਾਂ ਤੇ ਜਾਓ ਨਾ ਤੇ ਕਿਸੇ ਨੂੰ ਕੋਈ ਚੀਜ਼ ਪਸੰਦ ਆਜੇ ਨਾ ਉੱਥੇ ਮੂੰਹ ਚੜ ਕੇ ਪੁੱ ਪੁੱਛਣ ਲੱਗ ਜਾਂਦੇ ਜੇ ਇਹ ਤੁਸੀਂ ਕਿੱਥੋਂ ਲਿੱਤੀ ਏ। ਮੈਨੂੰ ਦੱਸੋ ਜਰਾ ਬੰਦਾ ਨਾ ਉਸ ਟਾਈਮ ਸ਼ਰਮਿੰਦਾ ਹੋ ਜਾਂਦਾ ਕਹਿ ਵੀ ਨਹੀਂ ਸਕਦਾ ਕਿ ਮੰਗੀ ਹੋਈ ਪਾਈ
ਨਹੀਂ ਸ਼ਰਮ ਵਾਲੀ ਕਿਹੜੀ ਗੱਲ ਹੈ।
ਅਰੇ ਕਈ ਵਾਰ ਭੈਣਜੀ ਸ਼ਰਮ ਆ ਜਾਂਦੀ ਜੇ ਕੋਈ ਨਾ ਕੋਈ ਰਿਸ਼ਤਾ ਐਸਾ ਹੁੰਦਾ ਬੰਦਾ ਨਹੀਂ ਕਹਿ ਸਕਦਾ ਮੰਗੀ ਉਹ ਕਹਿਣਗੇ ਉੱਪਰ ਇਨਾਂ ਕੱਪੜੇ ਪਾਏ ਹੋਏ ਨੇ ਪਾਰਲਰ ਤੋਂ ਤਿਆਰ ਹੋਈ ਹੋਈ ਹੈ ਤੇ ਥੱਲੇ ਚੱਪਲ ਮੰਗੀ ਹੋਈ ਪਾਈ ਬੈਠ ਠੀ ਏ ਤੇ ਉਹ ਵੀ ਪਿੱਛੋਂ ਥੋੜੀ ਵੱਡੀ ਲੱਗਦੀ ਦੀਵੀ ਏ ਉਦਾ ਨਾ ਨੰਬਰ ਮੇਰੀ ਨਨਾਨ ਦਾ ਨਾ ਇੱਕ ਜਰਾ ਜਿਹਾ ਵੱਡਾ ਹੈਗਾ ਪਰ ਮੈਂ ਸੋਚ ਰਹੀ ਹਾ ਸਾੜੀਆਂ ਉਹਦੇ ਥੱਲੇ ਵੈਸਟਰਨ ਡਰੈਸ ਨਾ ਮੇਰੀ ਲੋਂਗ ਹੈਗੀ ਹੈ ਪੈਰਾਂ ਥੱਲੇ ਨਜ਼ਰ ਤੇ ਆਏਗੀ ਨੀ। ਤੇ ਸੋਚ ਲਿਆ ਮੰਗ ਕੇ ਪਾ ਈ ਲਵਾਂ
ਹੋਰ ਟੈਂਮ
ਟੈਮ ਹੀ ਪਾਸ ਕਰਨਾ ਭੈਣ ਜੀ ਕੀ ਕਰਾਂ ਘਰ ਹੁਣ ਜੇ ਨਾ ਮਿਲੇ ਤੇ ਹੁਣ ਬਾਜ਼ਾਰ ਕਿੱਥੇ ਜਾਵਾ।
ਸਹੀ ਗੱਲ ਹੈ ਕਈ ਵਾਰ ਮਿਲਦੀ ਹੈ ਕਈ ਵਾਰ ਕੋਈ ਨੀ ਮਿਲਦੀ।
ਹਾਂ ਚਲੋ ਭੈਣ ਜੀ ਤੁਸੀਂ ਨਾ ਮੈਨੂੰ ਲਿੰਕ ਜ਼ਰੂਰ ਸ਼ੇਅਰ ਕਰਨਾ।
ਆ ਹਾਂ ਜ਼ਰੂਰ-ਜ਼ਰੂਰ ਹੁਣੇ ਥੋੜ੍ਹੀ ਦੇਰ ਚ ਕਰਦੀ ਆ।
ਠੀਕ ਹੈ ਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ।